ਓ
ਹੈਲੋ
ਹੈਲੋ, ਹਾਂਜੀ
ਫੋਨ ਈ ਕੱਟ ਗਿਆ ਸੀ, ਓ।
ਜੀ, ਸਸਰੀ ਕਾਲ।
ਸਸ਼ਰੀ ਕਾਲ।
ਹੋਰ, ਕੀ ਹਾਲ ਏ?
ਵਧੀਆ-ਵਧੀਆ, ਤੁਸੀਂ ਦੱਸੋ?
ਬਸ ਵਧੀਆ, ਅਸੀਂ ਵੀ।
ਮੈਂ ਉਸ ਟੈਮ ਗੱਲ ਕਰ ਰੀ ਸੀ ਤੁਆਡੇ ਨਾਲ, ਅਵਾਜ਼ ਈ ਨੀ ਆਈ, ਫਿਰ ਦੇਖਿਆ ਫੋਨ ਈ ਕੱਟ ਗਿਆ।
ਹਾਂਜੀ ਮੈਂ ਵੀ ਦੇਖਦੀ ਰਹੀ ਆਂ, ਮੈਂ ਮੈਂ ਵੀ ਬੋਲਦੀ ਰਹੀ ਆ ਪਤਾ ਈ ਨਹੀਂ ਚੱਲਿਆ ਕਿਸ ਟਾਈਮ ਘਟ ਹੋਗਿਆ, ਕੱਟ ਹੋਗਿਆ ਮਤਲਬ ਖੁਦ ਹੀ ਹੋਗਿਆ ਸੀ।
ਹੋਰ।
ਮੀਨ ਨਾ, ਤੁਹਾਡੀ ਅਵਾਜ਼ ਵੀ ਉਸ ਟਾਈਮ ਰੁਕਦੀ ਪਈ ਸੀ।
ਅੱਛਾ।
ਹਾਂ, ਕਲੀਅਰ ਨਹੀਂ ਆਂਦੀ ਪਈ ਸੀ।
ਕੋਈ ਨੀ, ਕੋਈ ਨੀ, ਮੈਂ ਕਿਹਾ ਦੁਬਾਰਾ ਮਿਲਾਵਾਂ। ਹੋਰ ਤੁਸੀਂ ਦੱਸੋ, ਖਾਣ-ਪੀਣ ਦਾ ਸਮਾਨ ਰੱਖ ਲਿਆ?
ਹਾਂਜੀ, ਖਾਣ-ਪੀਣ ਦਾ ਸਮਾਨ ਬਸ, ਹਜੇ ਨਹੀਂ ਰੱਖਿਆ ਖਾਣ-ਪੀਣ ਦਾ ਬਸ ਥੋੜ੍ਹਾ ਨਾ ਜਿਸਰਾ ਡਰਾਈ ਫਰੂਟ ਵਗੈਰਾ, ਯਾ ਕੁਛ ਅੱਛਾ-ਅੱਛਾ ਨਾ ਸੀ ਇੱਕ ਡੱਬੀਆਂ ਬਣਾਕੇ ਨਾ, ਤੇ ਉਹ ਰੱਖਦੇ ਪੇ ਆਂ। ਕੁਛ ਹੋਰ ਵੀ ਸਮਾਨ, ਖਾਣ-ਪੀਣ ਵਾਲਾ ਨਾ ਐਸਾ ਡੱਬੀਆਂ ਬਣਾਕੇ ਰੱਖ ਲੀਆਂ, ਕਿ ਜਿਸ ਟਾਈਮ ਵੀ ਲੋੜ ਪਏ ਅਤੇ ਫਟਾਫਟ ਮਿਲ ਜਾਨ।
ਹਾਂ, ਨਹੀਂ ਸਹੀ ਐ।
ਤੇ, ਬਾਕੀ ਬਾਕੀ ਤਾਂ ਫਿਰ ਛੋਟਾ-ਮੋਟਾ ਚੱਲਦਾ ਈ ਰਹਿਣਾ ਏ, ਕੀ ਤੁਸੀਂ ਜਾਣ ਤੱਕ ਤੁਹਾਨੂੰ ਯਾਦ ਆ ਜਾ, ਕੁਝ ਨਾ ਕੁਛ।
ਹਾਂ ਇਹ ਤੇ ਹੁੰਦਾ ਈ ਐ, ਛੋਟਾ-ਮ੍ਹੋਟਾ ਸਮਾਨ ਤੇ ਜਾਣ ਤਕ, ਯਾਦ ਆਂਦਾ ਈ ਰਹਿੰਦੈ।
ਕੁਛ ਨਾ ਕੁਛ ਤੇ, ਬਿਲਕੁਲ, ਹਾਂ। ਉਹ ਤੁਸੀਂ ਰੱਖ ਲਿਆ, ਤੁਸੀਂ ਰੱਖਿਆ ਕੁਛ ਐਸਾ, ਗਰਮ ਚੀਜ਼ਾਂ ਰੱਖੀਆਂ ਕੁਛ ਐਸਾ? ਖਾਣ-ਪੀਣ ਵਾਸਤੇ।
ਹਾਂ, ਮੈਂ ਦਵਾਈਆਂ ਰੱਖਣੀਆਂ ਨੇ ਔਰ ਡਰਾਈ ਫਰੂਟਸ ਵਗੈਰਾ ਤੇ ਮੇਰੀ ਮੰਮੀ ਹੋਰਾਂ ਨੇ ਰੱਖ ਲਿਆ ਹੋਨਾ।
ਅੱਛਾ।
ਉਹ ਤੇ ਘਰ ਹੁੰਦਾ ਈ ਐ ਨੋਰਮਲ ਸਭ ਦੇ।
ਫੂਲ ਹਾਂ।
ਓਈ ਡ੍ਰਾਈ ਫਰੂਟਸ ਵਗੈਰਾ ਘਰ ਰੱਖ ਲੈਣਗੇ। ਔਰ ਮੈਂ ਉਹ ਮੰਗਵਾਈਆਂ ਸੀ, ਇਮਲੀ ਵਾਲੀ ਗੋਲੀਆਂ ਨੀ ਹੁੰਦੀਆਂ।
ਟੋਫੀ।
ਟੌਫੀਆਂ।
ਮਤਲਬ ਹਾਂ, ਹਾਂ ਠੀਕ ਐ ਸਮਝ ਗਈ ਹਾਂ ਮੈਂ ਵੀ ਸਮਝ ਗਈ ਸਮਝ ਗਈ।
ਖਾ ਵੀ ਚੁੱਕੀ।
ਮਤਲਬ ਹੈ ਨਾ ਮੈਨੂੰ ਜਾਣ ਤੱਕ ਸਾਰੀ ਖਤਮ ਹੋਰੀ ਐ,
ਹਾਂ ਮੈਂ ਔਹੀ ਸੋਚਿਆ ਮੈਂ ਹੁਣੇ ਗੱਲ ਕਰ ਰਹੀ ਸੀ, ਮੈਂ ਨਾਲ ਈ ਖਾ ਰਹੀ ਸੀ ਟੋਫੀ। ਮੈਂ ਕਿਹਾ ਹਾਏ ਮੈਂ ਸਾਰੀਆਂ ਟੋਫੀਆਂ ਇਥੇ ਖਾ ਲਈਆ ਨੇ।
ਵਧੀਆ ਸਵਾਦ ਲੱਗਦੀਆ ਨੇ ਉਹ ਵਾਲੀਆਂ ਟੋਫੀਆਂ।
ਹਾਂ।
ਓਹੀ ਫੇਰ ਰੱਖੀ ਹਾਂ ਉਹੀ ਹੋਰ ਮੰਗਵਾ ਲਾਂ ਗੇ ਇਹਦੇ ਨਾਲ ਫਿਰ ਮੈਂ ਕਿਆ ਚਲੋ ਮੈਂ ਥੋੜਾ ਮੈਂ ਤੁਹਾਨੂੰ ਕਹਿ ਰਹੀ ਸੀ ਮੈਂ ਬੈਗ ਵਾਸ਼ ਕਰਨਾ ਮੈਂ ਬੈਗ ਵਾਸ਼ ਕਰ ਵੀ ਲਿਆ ਤੁਹਾਡੇ ਗੱਲ ਕਰਦੇ ਕਰਦੇ ਆ।
ਵਾਹ ਬੈਗ ਵਾਸ਼ ਵੀ ਹੋ ਗਿਆ।
ਹੋਰ।
ਤੇ ਤੁਸੀਂ ਹੁਣ ਸੁਖਨੇ ਪਾ ਦਿਉ। ਫਿਰ ਤੁਹਾਡਾ ਸਵੇਰ ਤੱਕ ਤਾਂ ਸੁੱਕ ਈ ਜਾਏਗਾ ਥੋੜ੍ਹਾ ਪਾਣੀ ਵਗੈਰਾ ਨਿਕਲ ਜਾਏਗਾ। ਹਾਂ।
ਹੁਣੇ ਛਾਤੇ ਪਾਇਆ ਆਵਾ ਗੀ ਐਵੀ ਦੇ ਨਾਲ ਕੁੜਤੀ ਦੋਨੋ ਇਕੱਠੀਆਂ ਪਾਇਆ ਆਵਾ ਗੀ।
ਅੱਛਾ।
ਸਵੇਰ ਤੱਕ ਸੁਖ ਵੀ ਜਾਣਾ ਤੇਰੇ ਮੇਰੇ ਬੈਗ ਨੇ।
ਹਾਂ ਤੇ ਤੁਹਾਡੀ ਕੁੜਤੀ ਦਾ ਕਲਰ ਨਿਕਲਿਆ ਮਤਲਬ
ਹਾਂ ਥੋੜਾ ਬਹੁਤ ਹੀ ਫ਼ਰਕ ਪੈ ਗਿਆ ਰੰਗ ਦਾ, ਅੰਦਰ ਬਾਕੀ ਜਦੋਂ। ਫਿਰ ਸਹੀ ਹੋਜੇਗਾ।
ਹਾਂ-ਹਾਂ,
ਹੋਰ ਦੱਸੋ?
ਬਸ ਵਧੀਆ ਸਾਡੇ ਵੀ ਉਹ ਆਏ ਦੇ ਸੀ ਮਾਮੇ ਦੇ ਮੁੰਡੇ ਆਏ ਦੇ ਆ ਤੇ ਮਾਸੀ ਦਾ ਆਗਿਆ, ਹੋਰ ਤੁਸੀਂ ਵੀ ਆਓ ਫਿਰ ਖੇਲਾਂਗੇ ਮਤਲਬ ਊਨੋ ਵਗੈਰਾ
ਚੱਲ ਆ ਤੇ ਨਾਲ ਈ ਚਲੀ ਜਾਵਾਂਗੀ।
ਹਾਂ ਮੈਨੂੰ ਵੀ ਕਿਉਂ ਤੁਸੀਂ ਨਹੀਂ ਰਉਗੇ
ਨਾ
ਅੱਛਾ
ਕਿੱਥੇ ਰੁਕਾਂਗੀ ਮੈਂ ਮੇਰੇ ਕੋਲ ਟਾਈਮ ਨੀ ਹੋਏਗਾ ਨਾ।
ਮਤਲਬ ਅੱਜ ਲਗਾ ਲੈਣਾ ਸੀ ਲੈ ਲੈਂਦੇ। ਤੇ ਰਾਤ ਰੇ ਲੈਨਾ ਸੀ।
ਅਰੇ ਕੱਲ ਮੈਂ ਓਫਿਸ ਜਲਦੀ ਜਾਨਾ ਸੀ ਨਾ ਤਾਂ ਕਰਕੇ ਨੀ ਮੈਂ ਆਈ ਵਰਨਾ ਮੈਂ ਆ ਜਾਨਾ ਸੀ ਅਜ।
ਹਾਂ ਐ ਵੀ ਹੈਗਾ।
ਹੂੰ ਓਫਿਸ ਸੀ ਨਾ ਮੇਰੀ ਮਾਮੀ ਫੋਨ ਵੀ ਕਰਦੇ ਪਏ ਸੀ। ਸ਼ਾਮ ਵੇਲੇ ਤਾਂ ਕਰਕੇ ਆਫਿਸ ਕਿ ਮੈਂ
ਅੱਛਾ।
ਹਾਂਜੀ।
ਮੈਂ ਤੁਹਾਨੂੰ ਪੈਲੇ ਵੀ ਵਿੱਚ ਕਾਲ ਕੀਤੀਐ ਇੱਕ ਦੋ ਦਿਨ ਪੈਲੇ ਨਾ। ਤੇ ਤੁਸੀਂ ਨੀ ਉਠਾਈ ਸੀ ਮੈਨੂੰ ਲੱਗਿਆ ਸ਼ਾਇਦ ਤੁਸੀਂ ਆਫਿਸ ਹੀ ਹੋਓਗੇ। ਓਕੇ ਮੈਂਂ-ਮੈਂ ਮੈਂ ਪਰਸੋਂ ਕੀਤੀ ਸੀ ਤੁਹਾਨੂੰ ਸ਼ਾਇਦ ਨੌਂ ਵਜੇ। ਹਾਂ ਇੰਨੇ ਦਾ ਹੀ ਟਾਈਮ ਸੀ। ਤੁਸੀਂ ਉਠਾਈ ਨੀ ਸੀ ਫੇਰ ਮੈਂ ਕਿਹਾ ਚੱਲ ਕੋਈ ਗੱਲ ਨੀ ਥੱਕ ਅੱਛਾ ਉਸ ਟਾਈਮ ਆਫਿਸ ਹੁੰਦੇ ਹੋ। ਤੇ ਤੁਸੀਂ ਕੇਂਦੇ ਪੈ ਸੀ ਨਾ ਅੱਛਾ ਠੀਕ ਹੈ ਤੇ ਮੈਨੂੰ ਤੁਸੀਂ ਕੇਂਦੇ ਪਏ ਸੀ ਨਾ ਕਿ ਤੁਹਾਨੂੰ ਮਤਲਬ ਦੋ ਦਿਨ ਔਫ ਹੈਗਾ ਵਿੱਚ।
ਹਾਂ ਤੇ ਮੈਂ ਕਾਰ ਗਈ ਦੀ ਸੀ ਨਾ।
ਕਦੋਂ-ਕਦੋਂ ਕ ਕੇੜੇ-ਕੇੜੇ ਵਾਰ ਏ ਤੁਹਾਡਾ।
ਮੈਂ ਮੰਗਲ ਯਾਦ ਏ ਮੰਮੀ ਆਏ ਸੀ ਤੁਹਾਡੇ ਕਾਰ।
ਮੰਮ ਤੁਹਾਡੀ
ਜਦੋਂ ਅਸੀਂ ਜਾਨਾ ਸੀ ਮੈਂ ਮੰਮੀ ਨੂੰ ਛੱਡਨ। ਤਾਂ ਦਾ ਓਫ ਲਲ ਲਿਆ ਸੀ ਨਾ ਮੈਂ ਆਪਨਾ।
ਅੱਛਾ ਮਤਲਬ ਤੁਸੀਂ ਓ ਦਿਨਾਂ ਚ ਮਤਲਬ ਆਪਣੀ ਜਿਸ ਦਿਨ ਛੁੱਟੀ ਹੁੰਦੀ ਏ ਤੇ ਉਸ ਤੋਂ ਪਹਿਲੇ ਤੁਸੀਂ ਇੱਕ ਦਿਨ ਲੈ ਸਕਦੇ ਹੋ ਵਿੱਚ। ਤੇ ਜਿਸ ਦਿਨ ਤੁਹਾਡੀ ਛੁੱਟੀ ਹੁੰਦੀ ਏ ਤੁਸੀਂ ਉਸ ਦਿਨ ਜਾਓਗੇ।
ਹਾਂ ਹੁਨ ਕੀ ਹੋਇਆ ਮੈਂ ਛੁੱਟੀਆਂ ਲੈਣੀਆਂ ਸੀ ਨਾ ਇੱਥੇ ਜਾਨ ਲਈਏ। ਤੇ ਮੈਂ ਇਕੱਠੀਆਂ ਛੁੱਟੀਆਂ ਕਰ ਲਈਆਂ ਆਪਣੀਆਂ।
ਅੱਛਾ।
ਐ ਹੋਆ ਐ। ਤੇ ਨਾਲੇ ਮੈਂ ਮੰਮੀ ਨੂੰ ਛੱਡ ਵੀ ਆਈ ਤੇ ਅਹ ਕਹਿੰਦੇ ਮੇਰੀ ਉੱਥੇ ਸਾਰੀ ਛੁੱਟੀਆਂ ਚਲੀ ਗਈ ਮੈਂ ਪਰ ਏਸ ਹਫ਼ਤੇ ਦੀ ਛੁੱਟੀਆਂ ਮੈਂ ਪਰਸੋਂ ਲੈਣੀਆ ਹੁਨ।
ਸ਼ੁੱਕਰਵਾਰ, ਸ਼ੁੱਕਰ, ਸ਼ਨੀਵਾਰ ਫੇਰ ਸੰਡੇ ਤੋਂ ਮੇਰੀ ਛੁੱਟੀਆਂ ਸਟਾਰਟ ਹੋ ਜਾਣਗੀਆਂ‌।
ਠੀਕ ਐ, ਠੀਕ ਐ।
ਸੰਡੇ ਤੋਂ ਛੁੱਟੀਆਂ ਸਟਾਰਟ ਹੋ ਜਾਣਗੀਆਂ। ਫੇਰ ਉਹ ਛੁੱਟੀਆਂ ਨੇ ਮੇਰੀਆਂ ਚਾਰ-ਪੰਜ ਤਰੀਕ ਤੱਕ।
ਚਾਰ-ਪੰਜ ਤਰੀਕ ਤੱਕ।
ਹਾਂ ਪੂਰੀਆ ਦਸ ਯਾ ਅੱਠ, ਨੌ ਛੁੱਟੀਆਂ ਲਿੱਤੀਆਂ ਨੇ ਦਸ ਛੁੱਟੀਆਂ ਲਿਤੀਆਂ ਨੇ ਮੈਂ। ਹਾਂ ਫੇਰ ਆ ਕੇ ਫੇਰ ਮੈਂ ਆਵਾਂਗੀ ਤੁਹਾਡੇ ਘਰ।
ਠੀਕ ਐ।
ਠੀਕ ਏ ਨਾ। ਫੇਰ ਦੋ ਦਿਨ ਛੁੱਟੀਆਂ ਲੇਕਰ ਆਵਾਂਗੇ ਅਰਾਮ ਨਾਲ।
ਠੀਕ ਏ। ਠੀਕ ਏ, ਫੇਰ ਆਯਾ ਅੱਛਾ ਰੇਗਾ ਪਰ ਦੋ ਤਿੰਨ ਦਿਨ ਰੁਕ ਓ ਨਾ ਫਿਰ ਪਤਾ ਚੱਲਦਾ ਐ ਕੀ ਹੁਨ
ਹਾਂ।
ਤੇ ਐਸਾ ਪਤਾ ਈ ਨੀ ਚੱਲਦਾ ਰਾਤੀ ਆਂਦੇ ਓ ਸਵੇਰੇ ਜਾਂਵਾਂ।
ਹੂਂ। ‌।
ਹੋਰ।
ਹੋਰ ਦੱਸੋ ਬ
ਬਸ ਏਥੇ ਵੀ ਊਨੋ ਵਗੈਰਾ ਖੇਲਦੇ ਪੇਨੇ। ਮੈਨੂੰ ਬੁਲਾ ਰੇ ਸੀ ਆ ਜਾ
ਹੂੰ ਹੂੰ। ਅੱਛਾ। ਓ ਦੀਦੀ ਗਏ ਵਾਪਿਸ ਘਰ ਨੀਚੇ ਵੱਡੀ ਹੂੰ।
ਕਿਥੇ ਗਏ?
ਓ ਅੱਛਾ।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
ਚਲੇ ਗਏ ਨੇੇ।
ਹਾਂਜੀ। ਉਤੇ ਥੋੜੇ ਦਿਨ। ਤੁਸੀ ਗਏ ਓ ਤੇ ਪੰਜ ਛੇ ਦਿਨ ਬਾਦ ਚਲੇ ਗਏ ਸੀ।
ਅੱਛਾ।
ਅਛਾ। ਫੇਰ ਓਨਾਂ ਦੇ ਸਕੂਲ ਵੀ ਖੁੱਲਣੇ ਸੀ ਨਾ।
ਬੱਚੇਆਂ ਦੇ, ਹਾਂ। ਐ ਤੇ ਹੈ।
ਹੋਲੀਡੇਜ਼ ਹੋਮ ਵਰਕ ਵੀ ਕਰਨਾ ਸੀ।
ਹਾਂ। ਹੋਲੀਡੇ ਹੋਮ ਵਕਤ ਤੋਂ ਯਾਦ ਆਏਆ ਮੈਨੂੰ ਓ ਤੁਆਡੇ ਜੋ ਮੁੰਡਾ ਸਕੂਲ ਜਾਂਦਾ ਐ ਤਾਡੀ ਭਾਬੀ ਦਾ। ਔਰ‌ ਓਦਾ ਇੱਕ ਓ ਬਨਾਨਾ ਸੀ ਟ੍ਰੀ। ਤੇ ਓਦਾ ਟ੍ਰੀ ਬਨਾ ਤਾ ਓਨਾਂ ਨੇ?
ਟ੍ਰੀ ਬਨਾਏਆ ਸੀ ਕਲਰ। ।
ਅੱਛਾ‌। ਮੈਂ ਕੇਆ ਓਦਾ ਟ੍ਰੀ
ਹੈਲੋ।
ਕੱਲ ਲੇ ਆਂਵਾਂਗੀ ਬਨਾ ਕੇ। ਹੈਲੋ।
ਅ ਆਵਾਜ਼ ਈ ਕਟੀ ਜਾਂਦੀ ਪੀ ਏ।
ਹਾਂ-
ਹੈਲੋ।
ਓ ਵਾਜ਼ ਹੁਨ ਆ ਰੀਏ ਵਾਜ਼। ਹੈਲੋ।
ਵਿੱਚ ਨਾ ਕੱਟਦੀ ਪੀ ਏ। ਕੱਟਦੀ ਪੀ ਏ ਵਿੱਚ ਵਿੱਚ।
ਹਾਂ। ਕੋਈ ਗੱਲ ਨੀ, ਹੋਰ ਦੱਸੋ।
ਬਸ ਵਧੀਆ। ਤੁਸੀ ਬਨਾਕੇ ਲੈ ਕੇ ਆਓਗੇ।
ਹਾਂ ਮੈਂ ਜਰਾ ਹੁਣ ਤੁਸੀਂ ਮੈਨੂੰ ਐ ਫੋਨ ਖ਼ਤਮ ਹੋ ਜੇ ਫਿਰ ਮੈਨੂੰ ਦੱਸਣਾ ਉਨਾਂ ਕੋਲੋਂ ਪੁੱਛ ਕੇ ਅਗਰ ਨੀ ਸੱਕਰ 'ਤੇ ਲਗਾਨੀ ਐ ਮੈਂ। ਠੀਕ ਏ ਨਾ ਮੈਨੂੰ ਦੱਸ ਨਾ ਉਨਾਂ ਨੂੰ ਪੁੱਛ ਕੇ। ਅਗਰ ਨਈ ਬਣਾਇਆ ਹੋਗਾ 'ਤੇ ਫਿਰ ਮੈਂ ਬਣਾਦਾਂਗੀ, ਬਾਕੀ ਹੋਰ ਸੁਣਾਓ?
ਬਸ-ਬਸ ਵਧੀਆ।
ਹੂੰ। ਤੁਸੀਂ ਕੋਈ ਡਰੈਸ ਰੱਖੀ ਆ ਆਪਣੀ ਕੋਈ ਮਿਡੀ ਵਗੈਰਾ, ਫਰੋਕ ਵਗੈਰਾ?
ਨਈ। ਮਤਲਬ ਰੱਖਨੀ, ਰੱਖਣੀ ਆ ਅੱਗੇ ਜਰੂ
ਹਾਂ ਯਾਰ ਇੱਕ, ਇੱਕ ਰੱਖ ਲੋ। ਅਗਲੇ ਦਿਨ ਅਸੀਂ ਘੁੰਮਣ ਜ ਜਾਵਾਂਗੇ ਨਾ ਉਧਰ ਇੱਕ ਜੋ ਲਾਸਟ ਵਿਲੇਜ ਔਫ ਇੰਡੀਆ ਏ ਉੱਧਰ ਘੁੰਮਣ ਜਾਵਾਂਗੇ 'ਤੇ ਆਪਾਂ ਪਾਵਾਂਗੇ ਓ।
ਠੀਕ ਐ ਮੈਂ ਰੱਖ ਲਾ
ਹਾਂ ਇੱਕ-ਇੱਕ ਡਰੈਸ ਰੱਖ ਲੋ, ਆਪਣੀ ਭਾਬੀ ਨੂੰ ਵੀ ਬੋਲਣਾ ਡਰੈਸ ਰੱਖ ਲੈਣ ਮੈਂ ਵੀ ਇੱਕ ਡਰੈਸ ਰੱਖਾਂਗੀ ਬਸ।
ਠੀਕ ਐ ਮਤਲਬ ਉਈ ਮਤਲਬ ਮਿਡੀ ਟਾਈਪ ਰੱਖਣੀ ਐ ਫਰੋਕ ਜਿਸ ਤਰਾਂ ਹੋਗੀ।
ਟੀ ਮਿੱਡੀ ਟਾਈਪ ਰੱਖ ਲੋ ਛੋਟੀ, ਛੋਟੀ ਡ੍ਰੈਸ ਰੱਖ ਲੋ‌ ਕੋਈ।
ਅੱਛਾ।
ਹੂੰ।
ਰਾਖਨੀ ਆ ਮੈਂ ਈ ਨਾ ਭੁੱਲ ਜਾਵਾਂ।
ਹਾਂ ਮੈਂ ਰੱਖਾਂਗੀ ਬਲੈਕ ਕਲਰ ਦੀ ਵਰਨਾ ਮੈਂ ਸੋਚਿਆ ਸੀ ਲੈਣ ਦਾ ਮੈਂ ਪਰ ਮੈਂ ਜਾਈ ਨੀ ਪਾਣਾ ਯਾਰ ਲੈ ਕੱਲ ਆਗ ਅਗਰ ਚਲ ਟਾਈਮ ਮਿਲ ਗਿਆ 'ਤੇ ਮੈਂ ਜਾਵਾਂਗੀ ਲੈਣ।
ਹ ਹਾਂ। ਚਲੇ ਜਾਓ ਲੈਣ ਵਾਸਤੇ।
ਅੱਜ ਓ ਟਾਈਮ ਨੀ ਏ ਮੇਰੇ ਕੋਲ।
ਅਸੀਂ ਸੋਚਦੇ ਲੜਾਈ ਲੇਕਿਨ ਉਸ ਬਾਰ
ਉਹੀ ਨਾ। ਐਈ 'ਤੇ ਗੱਲ ਐ, ਸਾਰੀ।
ਚਲੋ ਠੀਕ ਏ ਫਿਰ। ਓਕੇ-ਓਕੇ ਗੁਡ ਨਾਈਟ। ਬਾਏ-ਬਾਏ।